ਸਤਿ ਸ੍ਰੀ ਅਕਾਲ ਦੀਦੀ।
ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਮੈਮ
ਵਧੀਆ ਤੁਸੀਂ ਸੁਣਾਓ ਕੀ ਕਰਦੇ ਪਏ?
ਵਧੀਆ ਵਧੀਆ ਹੋਰ ਅਸੀਂ ਫਰੀ ਸੀਗੇ ਹੋਰ ਤੁਸੀਂ ਕਰਦੇ ਸੀਗੇ? ਹੋਰ ਤੁਸੀਂ ਕੀ ਕਰਦੇ ਸੀ ਅਸੀਂ ਫ੍ਰਰੀ।
ਕੁਛ ਨੀ ਬਸ ਬੈਠੇ ਸੀਗੇ ਰੋਟੀ ਖਾ ਕੇ ਹਟੇ। ਤੇ ਸੀਗੇ।
ਹਾਂਜੀ ਹਾਂ, ਅੱਛਾ, ਚਲੋ ਵਧੀਆ ਦੇਖੋ। ਦੁਪਹਿਰਾਂ ਚ ਕਿੰਨੀ ਜ਼ਿਆਦਾ ਭੁੱਖ ਲੱਗਦੀ ਹੈ ਹਨਾ। ਵੀ ਐਡੇ ਵੱਡੇ ਐਡੇ ਦਿਨ ਹੁੰਦੇ ਨੇ ਵੀ ਚਲੋ। ਵਧੀਆ ਗੱਲ ਆ ਵੀ ਤੁਸੀਂ ਖਾਣਾ ਖਾਂਦੇ ਹੋ ਘਰ ਦਾ ਦੁਪਹਿਰੇ ਵੀ। ਵੀ ਜੇ ਅੱਜ ਕੱਲ੍ਹ ਦੇ ਸਮੇਂ 'ਚ ਦੇਖਿਆ ਜਾਵੇ ਤਾਂ ਲੋਕ ਜ਼ਿਆਦਾ ਬਾਹਰਲੀਆਂ ਚੀਜ਼ਾਂ। ਜਹੀ ਮੰਗਾ ਕੇ ਖਾ ਲੈਂਦੇ ਨੇ ਹੈ ਨਾ।
ਹਾਂਜੀ, ਹਾਂਜੀ ਸਹੀ ਗੱਲ ਆ ਬਾਹਰਲੀ ਚੀਜ਼ਾਂ ਨੁਕਸਾਨ ਦਾਇਕ ਹੈ ਨਾ ਜ਼ਿਆਦਾ ਆਪਣੇ ਲਈ।
ਹਾਂਜੀ ਹਾਂ, ਜੇ ਅੱਜ ਚਲੋ ਅੱਜ ਆਪਾਂ ਦੇਖਦੇ ਹਾਂ ਵੀ। ਤਿਉਹਾਰ ਅੱਜ ਕੱਲ੍ਹ ਕਿੰਨੇ ਕੁ ਮਨਾਏ ਜਾਂਦੇ ਨੇ। ਕਿੰਨੇ ਕੁ ਬਹੁਤ ਵਧੀਆ ਤਰੀਕੇ ਨਾਲ ਮਨਾਏ ਜਾਂਦੇ ਨੇ ਠੀਕ ਹੈ। ਜਿਵੇਂ ਆਪਾਂ ਗੱਲ ਕਰੀਏ ਤਾਂ ਅੱਜ ਕੱਲ ਸਾਰੇ ਤਿਉਹਾਰਾਂ ਨਾਲੋਂ। ਇੱਕ ਅਲੱਗ ਹੀ ਦੀਵਾਲੀ ਦਾ ਤਿਉਹਾਰ ਹੈ ਤੇ ਉਹ ਇੱਕ। ਇੱਕ ਅੱਜ ਕੱਲ ਮਹੱਤਵਪੂਰਨ ਪਾਤਰ ਬਣ ਗਿਆ ਹੈ। ਇਹੋ ਜਿਹਾ ਅਜਿਹਾ ਤਿਉਹਾਰ ਹੈ ਉਹ। ਅਤੇ ਜੇ ਅੱਜ ਕੱਲ੍ਹ ਆਪਾਂ ਸਮਿਆਂ 'ਚ ਗੱਲ ਕਰੀਏ ਤਾਂ ਪਿਛਲੇ ਸਮਿਆਂ ਵਿੱਚ ਦੇਖੀਏ ਤਾਂ ਵੀ। ਤਿਉਹਾਰਾਂ ਦੀ ਬਹੁਤ ਵਧੀਆ ਮਨਾਏ ਜਾਂਦੇ ਸੀਗੇ ਸਾਰੇ ਇਕੱਠਿਆਂ ਦੇਖੋ। ਜਦੋਂ ਸਾਰੇ ਇਕੱਠੇ ਹੁੰਦੇ ਸੀ ਤਾਂ ਸਾਰੇ ਦਿਨ ਹੀ ਤਿਉਹਾਰਾਂ ਵਰਗੇ ਹੁੰਦੇ ਸੀ। ਜੇ ਅੱਜ ਕੱਲ੍ਹ ਦੇ ਵਿੱਚ ਦੇਖਿਆ ਜਾਵੇ ਤਾਂ ਤਿਉਹਾਰ ਹੀ ਤਿਉਹਾਰ ਮਨਾਏ ਜਾਂਦੇ ਹਨ। ਜੇ ਅੱਜ ਕੱਲ੍ਹ ਕੋਈ ਇਕੱਠਾ ਹੁੰਦਾ ਹੈ ਇਕੱਠੇ ਹੁੰਦੇ ਹਨ ਤਾਂ ਕੋਈ ਇੰਨਾ ਪਿਆਰ ਨਹੀਂ ਹੈ।
ਸਹੀ ਗੱਲ ਹੈ, ਸਹੀ ਗੱਲ ਆ ਤੁਹਾਡੀ।
ਤਿਉਹਾਰ ਵੀ ਅੱਜ ਕੱਲ੍ਹ ਮਨਾਏ ਜਾਂਦੇ ਨੇ ਟੈਂਪਰੇੇਰੀ ਦੇਖੋ। ਜੇ ਅੱਜ ਕੱਲ੍ਹ ਦੇ ਸਮਿਆਂ ਵਿੱਚ। ਦੇਖੀਏ ਤਾਂ ਦੀਵਾਲੀ ਦਾ ਤਿਉਹਾਰ ਅੱਜ ਕੱਲ੍ਹ ਲੋਕ ਘਰ ਮਨਾ ਲੈਂਦੇ ਨੇ। ਦੇਖੋ ਨਵੇਂ ਪੇਂਟ ਵਗੈਰਾ ਕਰਾ ਕੇ ਦੇਖੋ ਸਫਾਈਆਂ ਕਰਵਾਉਂਦੇ ਨੇ। ਲੜੀਆਂ ਵਗੈਰਾ ਪਾਉਂਦੇ ਨੇ ਡੈਕੋਰੇਸ਼ਨ ਕਰਦੇ ਨੇ ਦੇਖੋ।
ਹੁਣ ਦੇਖੋ, ਹਾਂਜੀ ਤਿਉਹਾਰ ਸਾਡੀ ਜ਼ਿੰਦਗੀ ਦਾ ਇੱਕ। ਇੱਕ ਮਹੱਤਵਪੂਰਨ ਹਿੱਸਾ ਹੈ।
ਅੱਜ ਕੱਲ੍ਹ ਦੇ ਸਮੇਂ ਵਿੱਚ ਦਿਵਾਲੀ ਹੀ ਬਸ ਨਾਰਮਲ ਟਾਈਪ। ਅਤੇ ਤੇ ਮਨਾਈ ਜਾਂਦੀ ਹੈ ਜੇ ਪਿਛਲੇ ਸਮੇਂ ਵਿੱਚ ਦੇਖੀਏ ਤਾਂ। ਥੰਮ ਵਗੈਰਾ ਪਕਾਏ ਜਾਂਦੇ ਸੀਗੇ ਠੀਕ ਹੈ। ਹੈਲੋ
ਹਾਂਜੀ, ਹਾਂਜੀ ਹਾਂਜੀ।
ਹਾਂਜੀ
ਦੇਖੋ ਤਿਉਹਾਰ ਸਿਰਫ਼ ਖੁਸ਼ੀਆਂ ਮਨਾਉਣ ਦਾ ਮੌਕਾ ਨਹੀਂ ਹੁੰਦੇ। ਸਗੋਂ ਇਹ ਸਾਡੀ ਸੰ ਪ੍ਰੀਤੀ ਪਰੰਪਰਾਵਾਂ ਅਤੇ ਆਪਸੀ ਪਿਆਰ ਨੂੰ। ਮਜਬੂਤ ਕਰਨ ਦਾ ਸਾਧਨ ਵੀ ਹੁੰਦੇ ਹਨ ਦੇਖੋ ਤਿਉਹਾਰ ਮਨੁੱਖ ਦੇ ਜੀਵਨ ਚ ਇੱਕ ਨਵਾਂ। ਉਤਸ਼ਾਹ ਤੇ ਖੁਸ਼ੀ ਲਿਆਉਂਦਾ ਹੈ ਭਾਰਤ ਨੂੰ ਤਿਉਹਰਾਂ ਦਾ ਦੇਸ਼ ਹੀ ਕਿਹਾ ਜਾਂਦਾ ਹੈ। ਇਸ ਵਿੱਚ ਵੱਖ- ਵੱਖ ਧਰਮਾਂ ਅਤੇ ਸੰਸਕ੍ਰਿਤਾਂ ਦੇ ਲੋਕ
ਹਾਂਜੀ, ਹਾਂ
ਹ
ਜਿਵੇਂ ਕਿ ਦੇਖਿਆ ਜਾਵੇ ਵੀ ਪਿਛਲੇ ਸਮਿਆਂ ਵਿੱਚ ਥੰਮ ਪਕਾਏ ਜਾਂਦੇ ਸੀਗੇ ਐਤਕੀ ਦੇਖੋ ਮਠਿਆਈਆਂ ਆ ਗਈਆਂ ਨੇ ਦੇਖੋ ਮਿਲਾਵਟੀ ਦੁੱਧ ਦੀਆਂ ਦੇਖੋ ਹਨਾ ਦੇਖੋ ਦੁੱਧ ਕਿਵੇਂ ਪੈਕੇਟਾਂ ਵਿੱਚ ਤਿਆਰ ਕੀਤੇ ਜਾਂਦੇ ਦੱਸੋ ਮੈਡਮ ਕਿਵੇਂ ਤਿਆਰ ਕਰਦੇ ਨੇ ਦੁੱਧ ਨੂੰ?
ਜੀ ਹਾਂਜੀ
ਦੱਸੋ ਮੈਡਮ ਤਿਆਰ ਕਿਵੇਂ ਕੀਤਾ ਜਾਂਦਾ ਦੁੱਧ?
ਕਿਹੜਾ ਦੁੱਧ ਮੈਡਮ?
ਜਿਹੜਾ ਪੈਕੇਟਾਂ ਦੇ ਵਿੱਚ ਕਿਵੇਂ ਤਿਆਰ ਕੀਤਾ ਜਾਂਦਾ ਤੁਹਾਨੂੰ ਪਤਾ ਤਾਂ ਇਸ ਚੀਜ਼ ਬਾਰੇ, ਦੇਖੋ ਜੀ ਦੇਖਿਆ ਜਾਵੇ ਤਾਂ ਪਾਣੀ ਵਿੱਚ ਦੇਖੋ ਵਾਈਟ ਪਾਊਡਰ ਮਿਏ ਜਾਂਦੇ ਨੇ
ਹਾਂਜੀ, ਅੱਛਾ! ਉਹ ਵਾਲਾ, ਉਹ ਕੈਮੀਕਲ ਵਾਲਾ ਦੁੱਧੋ ਬਹੁਤ ਬਹੁ ਗੰਦਾ ਲੋਕਾਂ ਦੀ ਸਿਹਤ ਨੂੰ ਬਹੁਤ ਜ਼ਿਆਦਾ ਨੁਕਸਾਨਦਾਇਕ ਹਾ।
ਕਾਢ -ਕਾਢ ਕੇ ਦੇਖੋ ਪੈਕੇਟਾਂ ਦੇ ਵਿੱਚ ਸੇਲ ਕੀਤਾ ਜਾਂਦਾ ਤੇ ਉਹ ਬਹੁਤ ਹੀ ਜ਼ਿਆਦਾ ਮਿਲਾਵਟ ਮਿਲਾਵਟੀ ਦੁੱਧ ਦਾ ਦੇਖੋ ਉਹ ਤੇ ਪੈਕੇਟ ਹੀ ਇੱਕ ਸਸਤੇ ਸਸਤਾ ਦੁੱਧ ਮਿਲ ਜਾਂਦਾ ਜੇ ਆਪਾਂ ਮ ਹੈ ਗਾ ਦਾ ਲਈਏ ਤਾਂ ਉਹ ਬਹੁਤ ਜ਼ਿਆਦਾ ਮਹਿੰਗਾ ਮਿਲਦਾ ਅਤੇ ਪਿਓਰ ਦੁੱਧ ਤਾਂ ਉਹੀ ਹੁੰਦਾ। ਜੇ ਦੇਖਿਆ ਜਾਵੇ ਤਾਂ ਵੀ ਮਿਲਾਵਟੀ ਦੁੱਧ ਦੀਆਂ ਬਰਫ਼ੀਆਂ ਲੋਕ ਮੰਗਾ ਕੇ ਦੇਖੋ ਮ ਮੱਥਾ ਟੇਕਦੇ ਨੇ ਹੈ ਨਾ।
ਹਾਂਜੀ। ਮੈਨੂੰ ਏਦਾਂ ਲੱਗਦਾ ਨਾ ਕਿ ਜਿੱਦਾਂ ਆਪਾਂ ਘਰੋਂ ਦੁੱਧ ਲੈਂਦੇ ਹਾਂ ਚਾਹੇ ਉਹ ਚੋਂ ਪਾਣੀ ਹੁੰਦਾ ਚੱਲ ਸਾਡੇ ਸਰੀਰ। ਦੇ ਨਾਲ ਕੋਈ ਧੱਕਾ ਤਾਂ ਨਹੀਂ ਹੋ ਰਿਹਾ। ਮਤਲਬ ਕਿ ਠੀਕ ਆ ਪਾਣੀ ਆ। ਪਾਣੀ ਜਾਊਗਾ ਸਾਡੇ ਅੰਦਰ ਕੈਮੀਕਲ ਤਾਂ ਨਹੀ ਜਾਊਗਾ।
ਜੀ ਹਾਂ।
ਸਹੀ ਗੱਲ ਆ ਕਿ ਨਹੀਂ। ਨਹੀਂ ਤਾਂ ਪੈਕੇਟ ਵਾਲਾ ਦੁੱਧ ਪੀ -ਪੀ ਕੇ ਦਾ ਫੇਰ ਬੁਰਾ ਹਾਲ ਹੋਜੂਗਾ।
ਪੈਕਟ ਵਾਲਾ ਦੇ ਦੁੱਧ ਕਿੰਨੇ ਦਿਨਾਂ ਦਾ ਸੇਲ ਹੁੰਦਾ ਦੇਖੋ ਆਪਾਂ ਨੂੰ ਖ਼ਰਾਬ ਵੀ ਕਰਦਾ ਦੇਖੋ। ਹੁਣ ਅਪਣੇ ਸਰੀਰ ਚ ਦੇਖੋ ਕੀ ਕੁਛ ਕਰਦਾ। ਵੀ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਕੀ ਕੁੱਝ ਖਵਾਈਏ ਵੀ ਵਧੀਆ ਚੀਜ਼ਾਂ ਖਵਾਈਏ ਲੋਕਾਂ ਨੂੰ। ਪ੍ਰੋਵਾਈਡ ਕਰੀਏ ਅੱਗੇ ਤੋਂ ਅੱਗੇ, ਵੀ ਉਹ ਵਧੀਆ ਚੀਜ਼ ਲੈਣ।
ਸਹੀ ਗੱਲ ਆ।
ਹਾਂਜੀ ਹਾਂ। ਦੇਖੋ ਜੇ ਅੱਜ- ਕੱਲ੍ਹ ਤਿਉਹਾਰਾਂ ਦੀ ਗੱਲ ਕਰੀਏ ਤਾਂ ਦਿਵਾਲੀ ਹੀ ਇੱਕ ਮਹੱਤਵਪੂਰਨ ਪਾ ਇੱਤਰ ਬਣ ਗਏ ਨੇ ਤਿਉਹਾਰ ਦਾ, ਦੀਵਾਲੀ ਹੀ ਸਭ ਤੋਂ ਜ਼ਿਆਦਾ ਵਧੀਆ ਤਿਉਹਾਰ ਮਨਾਇਆ ਜਾਂਦਾ ਹੈ। ਆਪਣੇ ਪੰਜਾਬ ਵਿੱਚ, ਜੇ ਦੇਖਿਆ ਜਾਵੇ ਤਾਂ ਅੱਜ ਕੱਲ ਕੋਈ ਥੰਮ ਵਗੈਰਾ ਕੋਈ ਨਹੀਂ ਪਕਾਉਂਦਾ ਬਾਹਰੋਂ ਮਿਠਾਈਆਂ ਮੰਗਾਵਾ ਕੇ ਦੇਖੋ ਹੋਟਲਾਂ ਵਿੱਚ ਰੋਟੀ ਖਾ ਕੇ ਆਉਂਦੇ ਨੇ।
ਪਹਿਲੇ ਵਾਲੀਆਂ ਚੀਜ਼ਾਂ ਤਾਂ ਹੁਣ ਰਹਿ ਹੀ ਨਹੀਂ ਗਈਆਂ ਤੁਸੀਂ ਲ ਪੁਰਾਣਾ ਸਮਾਂ ਲੱਭਣਾ ਛੱਡ ਦੋ ਅੱਜ ਦੇ ਸਮੇਂ ਵਿੱਚ। ਅੱਜ ਦੇ ਸਮੇਂ ਚ ਨਵਾਂ ਲੋ ਨਵਾਂ ਹੀ ਸਾਰਾ ਕੁਛ ਆ।
ਹਾਂਜੀ ਹਾਂ ਦੇਖੋ ਮਠਿਆਈਆਂ ਵਗੈਰਾ ਡੱਬਾ ਮੰਗਵਾ ਕੇ ਦੇਖੋ ਲਕਸ਼ਮੀ ਮਾਤਾ ਦੀ ਦਸ ਮਿੰਟਾਂ ਚ ਪੂਜਾ ਕਰਕੇ, ਮੱਥਾ ਟੇਕ ਦਿੰਦੇ ਨੇਦੇਖੋ ਹਨਾਂ। ਵੀ ਦੇਖੋ ਲੋਕ ਐਵੇਂ ਨੀ ਸੋਚਦੇ ਹੈਗੇ ਵੀ ਚਲੋ ਕਿੰਨੀ ਜ਼ਿਆਦਾ ਲਕਸ਼ਮੀ ਮਾਤਾ ਦੀ ਅੱਗੇ ਪੂਜਾ ਕੀਤੀ ਜਾਂਦੀ ਸੀ ਦੀਵੇ ਵਗੈਰਾ ਚਲਾਇਆ ਸੀਂ। ਅੱਜ- ਕੱਲ੍ਹ ਦੇਖਲੋ ਕੈਂਡਲ ਆ ਬੀ ਕਿੰਨਾ ਹੀ। ਪੰਜਾਬ ਓ ਬਦਲ ਚੁੱਕਿਆ ਦੇਖੋ, ਅੱਜ- ਕੱਲ੍ਹ ਅੱਗੇ ਦੀਵੇ ਦਾ ਹੀ ਸ਼ਗਨ ਕੀਤਾ ਜਾਂਦਾ ਸੀ। ਅੱਜ -ਕੱਲ੍ਹ ਦੇਖ ਲੋ ਕੈਂਡਲਾਂ ਦਾ ਸ਼ਗਨ ਕੀਤਾ ਜਾਂਦਾ।
ਸਹੀ ਗੱਲ ਹੈ ਮੈਡਮ ਪੰਜਾਬ ਚ ਬਹੁਤ ਜ਼ਿਆਦਾ ਬਦਲਾਵ ਆ ਗਿਆ ਥੋੜਾ ਨੀ ਬਹੁਤ। ਜ਼ਿਆਦਾ ਬਦਲਾਵ ਹੈ ਕਿੰਨੇ ਚੀਜ਼ਾਂ ਇੱਕ ਚੀਜ਼ ਨੂੰ ਲੈ ਕੇ ਨਹੀਂ ਹਰ ਚੀਜ਼ ਨੂੰ ਲੈ ਕੇ ਪੰਜਾਬ ਚ ਬਦਲਾਵ। ਪਹਿਲਾਂ ਤਾਂ ਸਮਾਂ ਕਾਫ਼ੀ ਜਗ੍ਹਾ ਸੀ ਹਾਂਜੀ।
ਹਾਂਜੀ ਆਹ ਸਹੀ ਗੱਲ ਹੈ ਮੈਡਮ ਜਦੋਂ ਪਹਿਲਾਂ ਦਾ ਸਮਾਂ ਹੁੰਦਾ ਸੀ ਦੇਖੋ। ਕਿੰਨਾ ਵਧੀਆ ਹੁੰਦਾ ਸੀ ਹਨਾ।
ਹਾਂਜੀ ਹਾਂਜੀ।
ਵੀ ਜੇ ਦੇਖਿਆ ਜਾਵੇ ਤਾਂ ਪਿਛਲੇ ਸਮਿਆਂ ਵਿੱਚ। ਜੀ ਲੋਕ ਵਧੀਆ ਸੀਗੇ ਵੀ ਅੱਜ ਦੇ ਟਾਈਮ 'ਚ ਤਾਂ ਚਲੋ ਤਰੱਕੀ। ਤਰੱਕੀ ਚੱਲ ਪਈ ਪਰ ਤਰੱਕੀ ਕਾਹਦੀ ਹੀ ਹੈ।
ਹਾਂਜੀ ਹਾਂਜੀ। ਹੈਲੋ, ਹਾਂਜੀ, ਹਾਂਜੀ ਹਾਂਜੀ।
ਹਾਂਜੀ ਹਾਂ ਬੋਲੋ।
ਮੈਂ ਇਹੀ ਕਹਿੰਦੀ ਵੀ ਜਿੱਦਾਂ ਜਿੱਦਾਂ ਸਾਡੀ ਆਉਣ ਵਾਲੀ ਪੀੜ੍ਹੀ ਆ। ਆਪਾਂ ਤਾਂ ਫੇਰ ਵੀ ਹਜੇ ਠੀਕ ਆ। ਉਹਨਾ ਲਈ ਕਿੰਨਾ ਨੁਕਸਾਨ ਦਾਇਕ ਇਹ ਚੀਜ਼ਾਂ ਉਹਨਾਂ ਨੂੰ ਜਦ ਪਤਾ ਲੱਗਣਾ ਵੀ ਸਾਡੇ ਪੁਰਾਣੇ ਤੋਂ ਪੁਰਾਣਾ ਵਰਜਨ ਏਦਾਂ ਦਾ ਸੀ। ਉਹਨਾ ਤਾਂ ਦੇਖ ਕੇ ਹੋਰ ਵੀ ਜ਼ਿਆਦਾ ਦੁੱਖ ਹੋਣਾ।
ਦੇਖੋ ਵੀ ਉਹਨਾਂ ਨੂੰ ਅੱਗੇ ਹੋਰ ਟੈਕਨੋਲਜੀ ਆ ਜਾਣੀ ਆ ਉਹ ਉਹਨਾਂ ਦੇ ਟਾਈਮ 'ਚ ਦੇਖੋ। ਜੇ ਦੇਖਿਆ ਜਾਵੇ ਤਾਂ ਅਜੇ ਆਉਣ ਵਾਲੇ ਸਮਿਆਂ ਵਿੱਚ। ' ਇੱਕ ਮਹੱਤਵਪੂਰਨ ਤਿਉਹਾਰ ਨੇ ਜਿਹੜੇ ਉਹ ਵੀ ਬਹੁਤ ਜ਼ਿਆਦਾ ਘੱਟ। ਵਰਤੋਂ ਕੀਤੀ ਜਾਊਗੀ ਸਿਰਫ ਟੈਂਪਰੇਰੀ ਹੀ ਮਨਾਏ ਜਾਣਗੇ। ਦੇਖੋ ਜੇ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਵਿੱਚ ਦੀਵਾਲੀ ਦੇ। ਮੱਥਾ ਟੇਕਣ ਦੇ ਘੱਟ ਲੋਕ ਪਟਾਕਿਆਂ ਦੀ ਹੀ ਚਲਾਉਣ ਦੀ ਜ਼ਿਆਦਾ ਖੁਸ਼ੀ ਕਰਦੇ ਨੇ।
ਹਾਂਜੀ ਹਾਂਜੀ ਸਹੀ ਗੱਲ ਹੈ।
ਹਾਂਜੀ ਹਾਂ ਜੇ ਦੇਖੀ। ਆ ਜਾਏ ਤਾਂ ਹੋਲੀ ਇੱਕ ਰਾਧਾ ਕ੍ਰਿਸ਼ਨ ਦਾ ਤਿਉਹਾਰ ਹੈ ਉਹ ਕਿਸੇ ਨੂੰ ਪਤਾ ਵੀ ਨਹੀਂ ਹੋਣਾ।
ਹਮ ਸਹੀ ਗੱਲ ਆ ਕਿਸੇ ਨੂੰ ਕੋਈ ਅੱਜ ਕੱਲ ਤਾਂ ਨੌਲੇਜ ਹੀ ਹੈਨੀ ਲੋਕਾਂ ਨੂੰ ਇਹ। ਇਸ ਚੀਜ਼ ਦੀ ਨੌਲੇਜ ਹੈ ਨੀ ਹਜੇ ਵੀ ਪਹਿਲੇ ਤਿਉਹਾਰ ਜਿਹੜੇ ਆਪਾਂ ਅੱਜ ਬਨਾਦੇ ਹਾਂ ਆਉਣ ਵਾਲੀ ਜਨਰੇਸ਼ਨ। ਤੈਨੂੰ ਮੈਨੂੰ ਲੱਗਦਾ ਉਹ ਵੀ ਨੀ ਪਤਾ ਹੋਣਾ।
ਹਾਂਜੀ ਜੇ ਆਪਾਂ ਦੇਖੀ ਜਾਏ ਤਾਂ ਦੇਖੋ ਹੋਲੀ ਵੇਲੇ ਲੋਕ। ਕਲਰ ਦੇ ਨਾਲ ਖੇਲਦੇ ਨੇ ਬਸ ਹਨਾ ਵੀ ਬਸ। ਅੱਜ ਕੱਲ੍ਹ ਤਾਂ ਲੋਕ ਸਿਰਫ ਆਪਣੇ ਤੱਕ ਹੀ ਮਤਲਬ ਰੱਖਦੇ ਨੇ ਹੋਰ ਕੁਛ ਉਹਨਾਂ ਨੂੰ ਦਿਖਦੇ ਹੀ ਨਹੀਂ। ਜਦੇ ਮੈਂ ਦੇਖਿਆ ਦੁਸਹਿਰੇ ਤੇ ਵੀ ਇਨੇ। ਪਟਾਕੇ ਚਲਾਏ ਜਾਂਦੇ ਨੇ ਜੋ ਗੁਰਪੁਰ ਗੁਰਪੁਰਬ 'ਤੇ ਚਲਾਏ ਜਾਂਦੇ ਨੇ।
ਸਹੀ ਗੱਲ ਹੈ।
ਵੀ ਦੇਖੋ ਕਿੰਨੇ ਹੀ ਇਹੋ ਜਿਹੇ ਤਿਉਹਾਰ ਹੁੰਦੇ ਨੇ ਪਰ ਉਹ ਸਿਰਫ ਮਤ। ਮਤਲਬ ਨੂੰ ਹੀ ਮਨਾਏ ਜਾਂਦੇ ਨੇ ਵੀ ਦੇਖੋ ਗੁਰਪਰਬ ਦੇ। ਪਟਾਕੇ ਚਲਾਉਣਗੇ ਲੋਕ ਤੇ ਦਸ਼ਹਿਰੇ ਨੂੰ ਪਟਾਕੇ ਦੇਖੋ। ਉਹ ਰਾਵਣ ਨੂੰ ਮਾਰਦੇ ਨੇ ਵੀ ਚਲੋ ਅੱਜ ਕੱਲ੍ਹ ਦੇਖੀਏ ਤਾਂ। ਪਟਾਕੇ ਚਲਾਉਂਦੇ ਨੇ ਲੋਕ ਦੀਵਾਲੀ ਦੇ ਬਸ ਨੋਰਮਲ ਹੈ। ਹੋਲੀ ਤੇ ਰੰਗਾਂ ਨਾਲ ਖੇਲਦੇ ਨੇ ਵੀ ਬਸ ਅੱਜ ਕੱਲ੍ਹ ਤਾਂ ਲੋਕ ਨੂੰ ਇੰਜੋਏ ਹੀ ਰਹਿ ਗਿਆ ਕੋਈ ਭਗਵਾਨ ਤੱਕ ਜਾਂ ਕੋਈ।
ਆਹੋ ਮਤਲਬ ਕਿ ਉਹਨਾਂ ਨੂੰ ਉਹਨਾਂ ਨੂੰ। ਵਿੱਚ ਮਹੱਤਵਪੂਰਨ ਵਾਲੀ ਜਿਹੜੀ ਹੈ ਨਾ ਜਿਹੜੀ ਉਹਨਾਂ ਨੂੰ ਵਧ। ਜ ਨਹੀਂ ਪਤਾ ਉਹਨਾ ਨੂੰ ਪਤਾ ਨੀ ਤਿਉਹਾਰ ਮਨਾਇਆ ਕਿਉ ਜਾਂਦਾ ਹੈ। ਇਹ ਪ੍ਰਥਾ ਕਿੱਦਾਂ ਸ਼ੁਰੂ ਹੋਈ ਸੀ ਉਹਨੂੰ ਜਾਾਨਨਾ ਨਹੀਂ ਕਰਦੇ ਕਿ ਕਿਤਾਬਾਂ ਨੂੰ ਅੰਦਰੋਂ ਪੜ੍ਹ। ਨਹੀਂ ਹੈਗੇ ਉਹਨਾਂ ਨੂੰ ਸਿਰਫ ਜੋ ਚੱਲ ਰਿਹਾ ਉਹ ਸਿਰਫ ਮਜ਼ੇ ਲੈਣ ਲਈ ਸਭ ਕੁਛ ਕਰ ਰਹੇ।
ਕੁੁਝ ਵੀ ਨਹੀਂ ਕਰਦੇ ਲੋਕ।
ਹਾਂਜੀ ਹਾਂਜੀ ਸਹੀ ਗੱਲ ਆ। ਉਹਨਾਂ ਨੂੰ ਸਿਰਫ਼ ਇਹ ਆ ਵੀ ਜਾਓ ਖਾਓ, ਪੀਓ ਝੂਟੇ ਲਓ ਤੇ ਘਰੇ ਆ ਜਾਓ ਬਸ। ਉਹਨਾਂ ਨੂੰ ਪੁਰਾਣੇ ਜ ਨਾਲ ਕੋਈ ਮਤਲਬ, ਨਹੀਂ ਵੀ ਪਹਿਲਾਂ ਇੱਥੇ ਕੀ ਹੋਇਆ ਸੀ। ਵੀ ਇੱਥੇ ਕਿਉਂ ਕਿ ਨੇ ਰਾਵਣ ਨੇ ਰਾਮ ਨੂੰ ਰਾਮ ਨੇ ਰਾਵਣ ਨੂੰ ਕਿਉਂ ਮਾਰਿਆ ਸੀ।
ਨੂੰ ਐਵੇਂ ਨੀ ਪਤਾ ਹੋਣਾ ਵੀ। ਚਲੋ ਦਿਵਾਲੀ ਦੇ ਦਿਵਾਲੀ ਦੇ ਦੁਸਹਿਰੇ ਕੀ
ਹਾਂਜੀ, ਹਾਂਜੀ, ਸਹੀ ਗੱਲ ਹੈ।
ਫਰਕ ਹੈ।
ਹੂੰ, ਨਹੀਂ ਪਤਾ ਲੋਕਾਂ ਨੂੰ ਹਜੇ ਵੀ।
ਇਹ ਵ
ਦੇ ਕੀ ਹੋਇਆ ਸੀ ਸ਼ਹਿਰ ਚ ਕੀ ਹੋਇਆ ਸੀ।
ਹੂੰ ਸਹੀ ਗੱਲ ਥੋੜੀ ਆਵਾਜ ਕੱਟ-ਕੱਟ ਕੇ ਆ ਰਹੀ ਐ।
ਪੁੱਛਾਂਗੇ ਉਹਨ ਨੂੰ ਬਿਲਕੁਲ ਹੀ ਘੱਟ ਪਤਾ ਹੋਏਗਾ। ਸਿਰਫ ਨੋਰਮਲਾਈਜ਼ ਉਹਨਾਂ ਨੇ ਗੱਲਾਂ ਥੋੜੀਆਂ ਹੋਣਗੀਆਂ ਆਲੇ ਦੁਆਲੇ ਤੋਂ ਬਟ ਉਹਨਾਂ ਨੂੰ ਇੰਨਾ ਪਤਾ।
ਸਹੀ ਗੱਲ ਹੈ ਇਹੀ ਆ ਨਾ, ਜਿਹੜਾ ਮੁੰਡ ਦੁਬਾਰਾ ਲੋ ਆਣਾ, ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਵੀ ਅੱਜ ਦੇ ਦਿਨ ਇਹ ਹੋਇਆ ਸੀ ਤਿਉਹਾਰਾਂ ਵਾਲੇ ਦਿਨ ਮੈਨੂੰ ਏਦਾਂ ਲੱਗਦਾ ਵੀ ਥੋੜਾ ਬਹੁਤਾ ਕਰਵਾਇਆ ਜਾਣਾ ਗਰਾਉਂਡਾਂ ਦੇ ਵਿੱਚ ਸਟੇਜ ਲਗਾਏ ਜਾਣੇ ਚਾਹੀਦੇ, ਤਾਂ ਕਿ ਜੋ ਇੱਕ ਪਾਸੇ ਭਾਸ਼ਣ ਚੱਲੇ ਕਿਸੇ ਦੇ ਇੱਕ ਨਾ ਇੱਕ ਅੱਧੇ ਦੀ ਬੁੱਧੀ ਤਾਂ ਪਊਗਾ, ਜੇ ਇੱਕ ਅੱਧੇ ਦੀ ਬੁੱਧੀ ਵੀ ਪਊਗਾ ਉਹ ਜਾ ਕੇ ਦਸ ਬੰਦਿਆਂ ਨੂੰ ਤਾਂ ਦੱਸਣ ਵਾਲਾ ਬਣੂਗਾ ਜਾ ਕੇ
ਜੀ ਹਾਂ ਮੈਡਮ ਜੀ ਉਹਨਾਂ ਨੂੰ ਪਤਾ ਲੱਗੂਗਾ, ਅੱਗੇ ਤੋਂ ਅੱਗੇ ਤਾਂ ਆਓ ਅੱਗੇ ਤੋਂ ਅੱਗੇ ਦੱਸ ਹੀ ਸਕਣਗੇ ਦੇਖੋ
ਹੂੰ, ਸਹੀ ਗੱਲ ਆ ਉਹਨਾਂ ਨੂੰ ਕੁੱਛ ਪਤਾ ਲੱਗੇ ਕੁਛ ਉਹਨਾਂ ਦੀ ਸਮਝ ਚ ਆਵੇ ਵੀ ਅੱਜ ਦੇ ਦਿਨ ਅੱਜ ਹੋਊਗਾ, ਉਹ ਅੱਗੇ ਜਾ ਕੇ ਡਿਸਕਸ ਕਰਦੇ ਆ
ਪਤਾ ਲੱਗੇ ਵੀ ਅੱਗੇ ਕੀ ਹੋ ਰਿਹਾ ਜਾਂ ਕੀ ਨਾ ਹੋ ਰਿਹਾ ਦੇਖੋ ਫਿਰ ਉਹਨਾਂ ਨੂੰ ਤਾਂ ਹੀ ਇੰਨਾ ਇੰਟਰਸਟ ਬਣੂਗਾ, ਨਾ ਉਹ ਗੱਲਾਂ ਚ ਉਹਨਾਂ ਨੂੰ ਸੋਚਣਾ ਚਾਹੀਦਾ ਆ ਹਾਂਜੀ ਹਾਂ
ਸਹੀ ਗੱਲ ਆ ਸੋਚਣਾ ਸੋਚ ਤੇ ਨੀ ਨਾ ਅੱਜ-ਕੱਲ
ਵੀ ਪਿਛਲੇ ਜ਼ਮਾਨਾ ਹੀ ਬਹੁਤ ਜ਼ਿਆਦਾ ਵਧੀਆ ਸੀਗਾ, ਦੇਖੋ ਕੁਛ ਲੋਕਾਂ ਨੂੰ ਪਤਾ ਨਹੀਂ ਹੁੰਦਾ ਸੀ ਕਿੰਨਾ ਪਿਆਰ ਬਣਿਆ ਹੋਇਆ ਸੀ, ਆਪਸ 'ਚ
ਚਲੋ, ਠੀਕ ਆ ਮੈਮ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ
ਕੇ ਸੀ